ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਏ ਤਾਡੇ?
ਬਸ ਵਧੀਆ ਸਭ ਬਾਬੇ ਦੀ ਮੇਰ ਐ। ਤੁਸੀ ਸੁਨਾਓ ਕੀ ਚੱਲ ਰੇਆ ਐ?
ਜੀ ਬਸ ਠੀਕ ਐ। ਵਧੀਆ ਦਿਨ ਰੋਜ ਨਿਕਲ ਜਾਂਦਾ ਐ, ਸਭ ਤੋਂ ਵੱਡੀ ਗੱਲ।
ਹਾਂਜੀ, ਹੋਰ ਸੇਹਤਾ ਕੈਸੀਆਂ ਨੇ?
ਸਭ ਸੇਹਤਾਂ ਸਭ ਵਧੀਆ ਮਜੇ ਚ ਮੌਜਾਂ ਕਰ ਰੇਆਂ। ਹੋਰ ਕੀ ਅੱਜ ਕੱਲ ਦੇਖੋ ਤੁਸੀ ਦੇਖ ਰੇ ਓਨਾ ਪਰ ਏਕ ਗੱਲ ਦਾ ਕਈ ਚੀਜਾਂ ਗਰ
ਹਾਂ ਨੀ ਓਈ ਮੈਂ ਸਾਡਾ ਤਾਂ ਥੋੜੀ ਤਬੀਅਤ ਖਰਾਬ ਚੱਲ ਰੀ ਐ। ਹਾਂ, ਓਦੇ ਕਰਕੇ ਨਾ
ਕਿਉਂਕਿ ਨਾ ਏ ਪੋਲਿਊਸ਼ਨ ਬੋ ਹਾਂ ਬਿਲਕੁਲ ਬਿਲਕੁਲ ਪੋਲਿੂਸ਼ਨ ਬੋਹਤ ਜਾਦਾ ਹੋ ਰੇਯਾ ਐ।
ਹਾਂਜੀ।
ਜਿੰਦੇ ਕਰਕੇ ਬਿਮਾਰੀਆਂ ਸਈ ਗੱਲ ਐ, ਬਮਾਰੀਆਂ ਬੋਤ ਜਾਦਾ ਵੱਧ ਰੀਆਂ ਨੇ ਦਿਨ ਬ ਦਿਨ।
ਹਾਂਜੀ ਐਸੇ ਐਸੇ ਬਿਮਾਰੀਆਂ ਐ ਤੇ ਐਸੀ ਬਿਮਾਰੀਆਂ ਜੇੜੀ ਕਦੇ ਸੁਨੀਆਂ ਵੀ ਨੀ ਸੀ, ਦੇਖਿਆਂ ਦਾ ਤਾਂ ਦੂਰ ਦੀ ਗੱਲ ਆ। ਓ ਵੀ ਆ ਰੀਆਂ ਨੇ।
ਸਈ ਗੱਲ ਕਈ ਤੁਸੀ ਬਿਲਕੁਲ ਸਈ ਗੱਲ ਅਪਣਾ ਕਿਉਂਕਿ ਨਾ ਆਨ ਵਾਲਾ ਟੈਮ ਜੇੜਾ ਸਮੇ ਹੈ, ਓ ਹੋਰ ਗੰਭੀਰ ਹੋ ਰੇਆ ਐ।
ਹੋਰ ਜਾਦਾ ਫਰਕ ਪੈ ਰੇਆ ਐ। ਨਵੀਂ ਨਵੀ ਚੀਜਾਂ ਆ ਰੀਆਂ ਨੇ ਵਹੀਕਲਸ ਵਗੈਰਾ ਇੰਨਾ ਕੁਛ ਆ ਰੇਆ ਹੈ। ਓ ਸਾਰਾ ਲੋੜ ਅਪਨੇ ਧਰਤੀ ਤੇ ਤੀ ਤੇ ਈ ਪੈ ਰੇਆ ਐ। ਤੇ ਓਦਾ ਜੇੜਾ ਜੋ ਵੀ ਪੋਲਿਊਸ਼ਨ ਵਗੈਰਾ ਜੋ ਵੀ ਧੂੰਆ ਵਗੈਰਾ ਨਿਕਲ ਰੇਆ ਓਦੇ ਨਾਲ ਹੀ ਪੋਲਿਊਸ਼ਨ ਹੁੰਦਾ ਹੋਰ
ਸਈ ਗੱਲ ਐ, ਓ ਜੇੜੇ ਸਾਰਾ ਪ੍ਰਦੂਸ਼ਨ ਐ ਪ੍ਰਦੂਸ਼ਣ ਐ ਜੇੜਾ ਓ ਸਾਰਾ ਹਵਾ ਦੇ ਵਿੱਚ ਜਾ ਰੇਆ ਐ ਪਾਣੀ ਚ ਜਾ ਰੇਆ ਹੈ ਮਿੱਟੀ ਦੇ ਤਨ ਚ ਜਾ ਰੇਆ ਐ। ਔਰ ਹਰ ਜੀਵਤ ਹਰ ਜੀ ਜੀਵਤ ਜੀ ਰੇਆ ਐ ਜੋ ਓਹ ਓਨਾਂ ਦੇ ਸਾਰੇ ਸਰੀਰਾਂ ਚ ਜਾ ਰੇਆ ਐ ਫੇਰ ਓਨਾਂ ਕਰਕੇ ਬਮਾਰੀਆਂ ਵੱਧਦੀ ਜਾ ਰੀਆਂ ਨੇ ਅੱਜ ਕੱਲ੍ਹ ਦੀਆਂ
ਹਾਂਜੀ, ਸਭ ਤੋਂ ਸਾ ਦੀ ਤਾਂ ਬ ਬੱਚੇ ਬੱਚੇ ਨੂੰ ਕੋਮਨ ਬ ਇੰਨੀ ਇੰਨੀ ਅ ਆਮ ਬਿਮਾਰੀ ਹੋ ਗਈ ਐ ਨਾ ਮਤਲਬ ਜੇੜਾ ਪੁੱਛੋ ਸਾਡੇ ਘਰ ਇੱਕ ਨਾ ਇੱਕ ਤਾਂ ਹੁੰਦਾ ਈ ਹੁੰਦਾ ਹਰ ਘਰ ਦੇ ਵਿੱਚ।
ਸਈ ਗੱਲ ਕਈ ਬਿਲਕੁਲ ਬਿਲਕੁਲ ਅੱਜ ਕੱਲ ਹਰ ਘਰ ਚ ਐ। ਮੈਂ ਮੈਂ ਦੇਖੈਐ ਇੱਕ ਇੱਕ ਪੇਸ਼ੈਂਟ ਤਾਂ ਜਰੂਰ ਹੁੰਦਾ ਈ ਹੁੰਦਾ ਐ। ਵੇ ਪ੍ਰਦੂਸ਼ਣ ਨਾਲ ਬਮਾਰੀਆਂ ਪੈਦਾ ਹੁੰਦੀਆਂ ਨੇ।
ਹੁਨ ਦੇਖੋ, ਜੇੜੇ ਪ੍ਰਦ ਪ੍ਰਦੂਸ਼ਣ ਨਾਲ ਜੇੜੇ ਹੈ ਆ ਗੈਸਿਸ ਨਾਲ ਜਿਹੜੀ ਜੋ ਹੈ, ਓਜ਼ੋਨ ਲੇਅਰ ਡਿਸਟਰਬ ਹੋ ਗਈ ਹੈ ਠੀਕ ਡੈਮੇਜ ਹੋਈ ਆ ਹੁਣ ਸਨ ਰੇਜ਼ ਛਨ ਕੇ ਤਾਂ ਆ ਨਹੀਂ ਰਹੀਆਂ ਉਹਦੇ ਨਾਲ ਸਿੱਧੀਆਂ ਪੈ ਰਹੀਆਂ ਨੇ ਤੇ ਕਿੰਨੀਆਂ ਤਰੀਕਿਆਂ ਦੀ ਸਕਿਨ ਡਿਜ਼਼ੀਜ਼ੀ ਆ ਗਈਆਂ ਨੇ ਸਕਿਨ ਡਿਜ਼ੀਜ਼ੀ ਇੰਨਨੀ ਨਵੇਂ ਤਰੀਕੇ ਦੀਆਂ ਆ ਗਈਆਂ ਨੇ ਚਮ ਚਮੜੀ ਦੇ ਰੋਗ ਜਿਹੜੇ ਹੈਗੇ ਨੇ ਤੇ ਕੈਂਸਰ ਚਮੜੀ ਦੇ ਕੈਂਸਰ ਸਰ, ਕਦੇ ਦੇਖੇ ਸੀਗੇ ਚਮੜੀ ਦੇ
ਨਾ ਨਾ ਨਾ ਨਾ ਨਾ ਬਿਲਕੁਲ, ਬਿਲਕੁਲ ਅੱਜ- ਕੱਲ੍ਹ ਬਹੁਤ ਦਿਨ ਬ ਦਿਨ ਵਧ ਜਾ ਰਹੀ ਐ ਤਾਂ ਈ ਦੇਖੋ ਤੁਸੀਂ ਦੇਖੋ ਸਬਜ਼ੀ ਆਪਾਂ ਸਬਜ਼ੀ ਲੈਣ ਜਾਂਨੇ ਆ ਤੁਸੀਂ ਉਦੋਂ ਵੀ ਨੋਟ ਕੀਤਾ ਕਿ ਅ ਪਹਿਲਾਂ ਪਹਿਲਾਂ ਲਿਫਾਫੇ ਚੱਲਦੇ ਹੁੰਦੇ ਸੀ, ਹੁਣ ਲਿਫਾਫੇ ਚ ਹੁੇ ਉਹ ਕਹਿੰਦੇ ਹੁਣ ਮਨਾ ਕਰਦੇ ਐ, ਇਸੇ ਕਰਕੇ ਕਹਿੰਦਾ ਕਿ ਪ੍ਰਦੂਸ਼ਣ ਵੱਧ ਰਿਹਾ ਦਿਨ ਬ ਦਿਨ ਤਾਂ ਈ ਉਹ ਕਹਿੰਦੇ ਪਲਾਸਟਿਕ ਦੀ ਵਰਤੋਂ ਘੱਟ
ਸਭ ਤੋਂ ਜ਼ਿਆਦਾ ਪ੍ਰਦੂਸ਼ਣ ਈ ਪਲਾਸਟਿਕ ਨੂੰ ਜਲਾਣ ਤੇ ਜਾਂ ਉਹਨੂੰ ਇੱਧਰ- ਉਧਰ ਸੁੱਟਣ ਤੇ ਹੁੰਦਾ, ਸਭ ਤੋਂ ਜਿਆਦਾ ਪ੍ਰਦੂਸ਼ਣ ਈ ਪਲਾਸਟਿਕ ਦਾ ਹੁੰ ਹੈ।
ਸਹੀ ਗੱਲ ਕਹੀ ਬਿਲਕੁਲ ਔਰ ਤਾਈ ਤਾਂ ਕਹਿੰਦੇ ਵੱਧ ਤੋਂ ਵੱਧ ਤੁਸੀਂ ਘਰੇ ਆਪਣੇ, ਘਰੇ ਵੀ, ਘਰ ਤੋਂ ਬਾਹਰ ਵੀ ਹ ਮਤਲਬ ਭਾਰਤ ਚ ਵੀ ਕਹਿੰਦੇ ਸਹਿ ਜਦੋਂ ਵੀ ਰੁੱਖ ਲਗਾਓ ਸਭ ਤੋਂ ਜ਼ਿਆਦਾ ਕਿਉਂਕਿ ਇਹ ਆਪਣੇ ਪ੍ਰਦੂਸ਼ਣ ਨੂੰ ਘਟਾਦੇ ਐ, ਦਿਨ ਬ ਦਿਨ
ਨਹੀਂ ਦੇਖੋ ਨਹੀਂ ਰੁਕ ਰੁੱਖ ਲਗਾ ਸਕਦੇ ਹ ਸ਼ਹਿਰਾਂ ਵਿੱਚ ਤਾਂ ਨਾ ਇੰਨੇ ਰੁੱਖ ਵਗੈਰਾ ਘਰ ਦੇ ਨਹੀਂ ਲੱਗ ਸਕਦੇ ਲੇਕਿਨ ਛੋਟੇ ਪੇੜ- ਪੌਦੇ ਤਾਂ ਲੱਗ ਹੀ ਸਰ ਨਾ ਹੁਣ ਅਸੀਂ ਵੀ ਆਪਣੇ ਘਰਾਂ ਵਿੱਚ ਲਗਾਏ ਹੋਏ ਨੇ ਛੋਟੇ- ਛੋਟੇ ਪੇੜ -ਪੌਦੇ ਉਹਦੇ ਨਾਲ ਈ ਕਿੰਨਾ ਸਹਾਰਾ ਹੋ ਜਾਂਦਾ ਐ, ਜਦੋਂ ਲਾਈਟ ਲੁੱਈਟ ਜਾਂਦੀ ਐ ਆਪਾਂ ਜੇ ਉਹਨਾਂ ਦੇ ਕੌਲ ਜਾ ਕੇ ਖੜੇ ਹੋਈਏ ਤਾਂ ਕਿੰਨੀ ਚੰਗੀ ਹਵਾ ਜੀ ਮਹਿਸੂਸ ਤਾਜ਼ੀ ਹਵਾ ਮਹਿਸੂਸ ਹੁੰਦੀ ਐ, ਸਿਰਫ ਉਹਨੇ ਏਰੀਆ ਵਿੱਚ ਈ
ਸਹੀ ਗੱਲ ਐ, ਸਹੀ ਗੱਲ ਐ, ਬਿਲਕੁਲ ਸਹੀ ਗੱਲ ਤੁਹਾਨੂੰ ਪਤਾ ਐ ਅਹ ਪਿੱਛੇ ਜਦੋਂ ਬਿਮਾਰੀ ਚੱਲੀ ਸੀ। ਐਡੀ ਭਿਆਨਕ ਬਿਮਾਰੀ ਆਈ ਸੀ ਉਦੋਂ ਵੀ ਤੁਸੀਂ ਵੇਖਿਆ ਕਿ ਉਦੋਂ ਉਦੋਂ ਪ੍ਰਦੂਸ਼ਣ ਕਰਕੇ ਜਦੋਂ ਇਕਦਮ ਸਾਰਾ ਕੁਛ ਰੁਕ ਗਿਆ ਸੀ। ਸਾਰੇ ਘਰੇ ਵੜ ਕੇ ਬੈਠ ਗਏ ਸੀ ਆਪਣੇ, ਸਾਰਾ ਕੁਛ ਰੁਕ ਗਿਆ ਸੀ ਕਿੰਨਾ ਸ਼ਾਂਤ ਸਵੇਰੇ ਉੱਠਦੇ ਸੀ, ਕੋਈ ਮੈਂ ਕਹਿੰਨੀ ਆ ਕੁਛ ਵੀ ਨੀ ਸੀ।
ਇੱਕਦਮ ਆਵਾਜ਼ ਇੰਨੀ ਆਵਾਜ਼ ਅੜੋਸ -ਪੜੋਸ ਦੀ ਆਵਾਜ਼ ਸੁਣਾਈ ਦਿੰ
ਅੱਗੇ ਪੰਛੀ ਦੀ ਨੀ ਸੁਣਾਈ ਦਿੰਦੇ ਸੀ ਹਾਂ ਅੱਗੇ ਪੰਛੀ ਦੀ ਸੁਣਾਈ ਨੀ ਦਿੰਦੇ ਸੀ ਹੁਣ ਪੰ ੀ ਦੀ ਵੀ ਸੁਣਾਈ ਦਿੰਦੀ ਸੀ।
ਬਿਲਕੁਲ ਉਹੀ ਮੈਂ ਕਹਿ ਰਹੀ ਆ, ਆਸ -ਪਾਸ ਦੇ ਘਰਾਂ ਦੀ ਆਵਾਜ਼ ਤੱਕ ਸੁਣਾਈ ਦਿੰਦੀ ਸੀ ਇੰਨਾ ਖ ਸ਼ਾਂਤੀ ਹੋ ਗਈ ਸੀ ਬਾਹਰ
ਸਹੀ ਗੱਲ ਐ।
ਮਤਲਬ ਲੱਗਦਾ ਈ ਨ ਪਿਆ ਸੀਗਾ ਕਿ ਆਪਾਂ ਸ਼ਹਿਰਾਂ ਵਿੱਚ ਰਹਿ ਰਹੇ ਹਾਂ ਮੇਰੇ ਬਿਲਕੁਲ ਲੱਗਦਾ ਈ ਨੀ ਪਿਆ ਸੀ ਇੱਕਦਮ ਸ਼ਾਂਤ
ਚੱਲੋ ਸਹੀ ਗੱਲ ਤਾਂ ਈ ਕਹਿੰਦੇ ਐ ਕਿ ਆਪਣਾ ਜਿਹੜਾ ਆਲਾ -ਦੁਆਲਾ। ਉਹਨੂੰ ਵੀ ਸਾਫ਼ ਰੱਖਣਾ ਚਾਹੀਦਾ, ਜਿੰਨਾ ਆਪਾਂ ਆਲਾ- ਦੁਆਲਾ ਸਾਫ਼ ਜਿਵੇਂ ਆਪਾਂ ਘਰ ਨੂੰ ਸਾਫ਼ ਰੱਖਦੇ ਆ, ਉਵੇਂ ਆਪਾਂ ਨੂੰ ਆਲਾ -ਦੁਆਲਾ ਵੀ ਸਾਫ਼ ਰੱਖਣਾ ਚਾਹੀਦਾ ਐ, ਲੋਕ ਕੀ ਕੀ ਕਰਦੇ ਹੈ ਜਿੱਥੇ ਕੋਈ ਫੰਕਸ਼ਨ ਪਾਰਟੀ ਹੋ ਰਿਹਾ ਜਿਵੇਂ ਕਈ ਵਾਰ ਬਾਹਰ ਸੜਕਾਂ ਤੇ ਕਈ ਅਹ ਸੇਵਾ ਕਰ ਰਹੇ ਨੇ ਕੋਈ ਕੋਈ ਕੁਛ ਅ ਕਿਸੇ ਦੀ ਲਗਾ ਰਿਹਾ ਛਬੀਲ ਲਗਾ ਰੱਖੀ ਹੈ ਕਿਸੇ ਨੇ ਰੋਟੀ ਦੀ ਲਗਾ ਰੱਖੀ ਹੈ ਪਰ ਉਹ ਕੀ ਕਰਦੇ ਨੇ ਜਿਹੜੇ ਜਿੰਦੇ ਪੱਤਲ ਚ ਦਿੰਦੇ ਹੈ ਜਿਸ ਚੀਜ਼ ਚ ਉਹ ਕੀ ਕਦੇ ਲੋਕ ਉੱਥੇ ਸਿਟ ਦਿੰਦੇ ਨੇ ਉਹਨਾਂ ਦਾ ਡਸਟਬਿਨ ਲਗਾਓ ਡਸਟਬਿਨ ਲਗਾਓ ਹਾਂ ਪਾਣੀ ਵੀ ਪਿਆਨੇ ਹਾਂ ਆਪਾਂ ਕੁਛ ਵੀ ਹੈ ਤੇ ਉਦੋਂ ਸਾਰੇ ਉੱਥੇ ਸਟਦੇ ਉਹਦੇ ਨਾਲ ਕੀ ਵੱਧਦਾ ਪਿਆ ਪ੍ਰਦੂਸ਼ਣ
ਉਹਦੇ ਨਾਲ ਕਿੰਨੀਆਂ ਬਿਮਾਰੀਆਂ ਕਿੰਨੀ ਬਿਮਾਰੀਆਂ ਵੱਧਦੀ ਨੇ ਮ ਮੱਖੀਆਂ ਮੁੱਖੀਆਂ ਇੰਨੀਆਂ ਆ ਜਾਂਦੀਆਂ ਨੇ ਇੰਨੀਆਂ ਬਿਮਾਰੀਆਂ ਉਹ ਫੈਲਦਿਆਂ ਉਦੇ ਨਾਲ ਇਹੀ ਗੰਦਗੀ ਸਾਰੀ ਕਿੰਨੀ ਬਿਮਾਰੀਆਂ ਪੈਦਾ ਕਰਦੀ ਹੈ
ਸਹੀ ਗੱਲ ਹੈ ਜਿੰਨਾ ਆਪਾਂ ਕੋਸ਼ਿਸ਼ ਕਰਦੇ ਹਾਂ ਮੇਰੇ ਹਿਸਾਬ ਨਾਲ ਆਪਾਂ ਨੂੰ ਕਹਿਣਾ ਚਾਹੀਦਾ ਹਰ ਕਿਸੇ ਨੂੰ ਕਿ ਮਤਲਬ ਤੁਸੀਂ ਇੱਕ ਵੱਡੇ ਵੱਡੇ ਡਸਟਬਿਨ ਰੱਖੋ ਕਿ ਮਤਲਬ ਤੁਸੀਂ ਇੱਕ ਉਹ ਜਦੋਂ ਕਿਸੇ ਨੂੰ ਦੇ ਰਹੇ ਹੋ ਜਦੋਂ ਲਾਈਨਾਂ 'ਚ ਲਗਾ ਕੇ ਦੇ ਰਹੇ ਹੋ ਉਹਨਾਂ ਨੂੰ ਨਾਲ- ਨਾਲ ਹੀ ਇੱਕ ਨਿਯਮ ਕਰ ਦੋ। ਕਿ ਬਈ ਤੁਸੀਂ ਇਹ ਜੋ ਖਾ ਕੇ ਉਹਦੇ ਵਿੱਚ ਫੇਕਣਾ। ਇੱਕ ਬੰਦਾ ਉਹਦੇ ਤੇ ਲਗਾ ਦੋ।
ਨਹੀਂ ਹੁਣ ਸਰਕਾਰ ਨੇ ਵੀ ਤਾਂ ਜਗ੍ਹਾ- ਜਗ੍ਹਾ। ਤੇ ਲਗਾਏ ਹੋਏ ਨੇ ਪਰ ਕੋਈ ਵਿਰਲਾ ਹੀ ਯੂਜ ਕਰਦਾ ਉਹਨੂੰ।
ਉਹ ਤਾਂ ਫਿਰ ਦੇਖੋ ਹਾਂ ਸਹੀ ਗੱਲ ਹੈ। ਸਹੀ ਗੱਲ ਕਹੀ ਤੁਸੀਂ ਤੁਸੀਂ ਬਿਲਕੁਲ ਸਹੀ ਗੱਲ ਕਹੀ ਜੇ।
ਤੁਹਾਡੇ ਵਰਗਾ ਤਾਂ ਲੱਭਦਾ ਹੈ ਕਿ ਇੱਕ ਵਾਰ ਡਸਟਬਿਨ ਮਿਲੇ ਤਾਂ ਪਾਈਏ ਨੀ ਉੱਥੇ ਉਸਨੂੰ। ਕੀ ਬੰਦਾ ਸਮਝ ਜਾਏ ਤਾਂ ਵੀ ਬਣਦਾ ਹੈ ਨਾ ਪਰ ਕੋਈ ਸਮਝਣ ਨੂੰ ਤਿਆਰ ਹੀ ਨੀ ਹੈ।
ਨਹੀਂ ਹੈ, ਨਹੀਂ ਹੈ, ਕਿ ਪ੍ਰਦੂਸ਼ਣ ਨੂੰ ਜੇ ਤੁਸੀਂ ਘਟਾਓਗੇ ਨਾ ਤੇ ਹਰ ਵਿਅਕਤੀ। ਵਿਅਕਤੀ ਇਹਦੇ 'ਚ ਯੋਗਦਾਨ ਪਾਏਗਾ ਤਾਂ ਹੀ ਸਾਰਾ ਕੁਛ ਸਹੀ ਹੋਏਗਾ। ਕਿਉਂਕਿ ਇੱਕ ਬੰਦੇ ਦਾ ਕੰਮ ਨੀ ਹੈ ਇਹ ਹਰ ਬੰਦੇ ਦਾ ਕੰਮ ਹੈ ਕਿਉਂਕਿ ਆਪਣੇ ਉਸਨੇ ਆਪਣੇ। ਆਪਣੇ ਆਪ ਨੂੰ ਬਚਾਉਣਾ, ਆਪਣੇ ਸਮਾਜ ਨੂੰ ਬਚਾਉਣਾ, ਆਉਣ ਵਾਲੀਆਂ। ਹਰ ਬਿਮਾਰ ਬਿਮਾਰੀਆਂ ਤੋਂ ਬਚਾਉਣਾ। ਉਹ ਇਹ ਚੀਜ਼ ਸੋਚ ਕੇ ਅਗਰ ਚੱਲੇ ਨਾ। ਹੂੰ, ਬਿਲਕੁਲ
ਜਿਹੜਾ ਪ੍ਰਦੂਸ਼ਣ ਹੈ ਉਹਦੇ ਨਾਲ ਕੀ ਇੱਕ ਹੁਣ ਆਪਣੇ ਦੇਖੋ ਮੌਸਮ ਦਾ ਵੀ ਤਾਂ ਕਿੰਨਾ ਫ਼ਰਕ। ਪੈ ਰਿਹਾ ਮੌਸਮ।
ਬਿਲਕੁਲ, ਬਿਲਕੁਲ, ਬਿਲਕੁਲ, ਬਿਲਕੁਲ ਪੈਂਦਾ ਬਿਲਕੁਲ।
ਬਾਰਿਸ਼ਾਂ ਕਦੀ ਵੀ ਆ ਰਹੀਆਂ ਨੇ ਹੈ ਇੰਨੀ ਭਰਪੂਰ ਗਰਮੀ ਵਿੱਚ ਬਾਰਿਸ਼। ਪੈ ਰਹੀ ਏ ਕਦੀ ਸੁਣਿਆ।
ਬਿਲਕੁਲ ਨਾ, ਨਾ ਕਦੇ ਵੀ ਨੀ ਪਹਿਲਾਂ ਤਾਂ ਟਾਈਮ ਹੀ ਨੀ ਹੁੰਦਾ ਸੀ ਇਹੋ ਜਿਹਾ ਪਹਿਲਾਂ ਛੇ ਮਹੀਨੇ ਸੀ। ਗਰਮੀ ਤੇ ਛੇ ਮਹੀਨੇ ਸਰਦੀ ਹੁਣ ਤਾਂ ਹੁਣ ਹੁਣ ਹੁਣ। ਹੁਣ ਨੌ ਮਹੀਨੇ ਗਰਮੀ ਤੇ ਬਾਕੀ ਦਿਨ ਰਹਿ ਗਏ ਜਿਹੜੇ ਸਰਦੀ ਦੇ।
ਦੋ ਤਿੰਨ ਸਰਦੀ ਵੀ ਨਾ ਦੀ।
ਜਾਂਦੇ ਨਾ ਮਾਤਰ ਰਹਿ ਗਏ ਹਾਂ ਬਿਲਕੁਲ ਸਹੀ ਗੱਲ ਹੈ।
ਏਦਾਂ ਬੋਲਦੇ ਉਹਦੇ ਵਿੱਚ ਤੁਸੀਂ ਇੰਨੇ ਭਾਰੀ ਗਰਮ ਗਰਮ ਕੱਪੜੇ ਤਾਂ ਪਾ ਹੀ ਨਹੀਂ ਸਕਦੇ ਇੰਨੀ ਸਰਦੀ ਸਰਦੀ ਤਾਂ ਹੈ ਹੀ ਨਹੀਂ।
ਨਹੀਂ ਪਾ ਸਕਦੇ ਸਹੀ ਗੱਲ ਹੈ ਆਪਾਂ ਆਪਦਾ ਵਾਤਾਵਰਨ ਸਾਫ਼ ਰੱਖੋ ਹਾਂ। ਬਿਲਕੁਲ! ਸਫਾਈ ਵੀ ਜ਼ਰੂਰੀ ਹੈ ਆਪਦਾ। ਵਾਤਾਵਰਨ ਵੀ ਜ਼ਰੂਰੀ ਹੈ ਹਰਾ- ਭਰਾ ਚਾਹੀਦਾ ਹੈ ਤੇ ਫਿਰ ਆਪਣੀ ਆਪਣੇ ਸਿਹਤ ਲਈ ਵੀ। ਜ਼ਰੂਰੀ ਹੈ ਚੀਜ਼ਾਂ।
ਹੁਣ ਤੁਸੀਂ ਦਸ, ਤੁਸੀਂ ਜਿਹੜਾ ਕਹਿ ਰਹੇ ਸੀਗੇ। ਕਿ ਜਿਵੇਂ ਮਹਾਂਮਾਰੀ ਜਦੋਂ ਆਈ। ਵੀ ਕਿੰਨਾ ਸ਼ਾਂਤੀ ਹੋ ਗਈ ਸੀ ਜਦੋਂ ਸਾਰੇ, ਤੇ ਉਹ ਦੇਖੋ। ਉਹ ਸ਼ੋਰ ਵੀ ਤਾਂ ਇੱਕ ਪੋਲਿਊਸ਼ਨ, ਪ੍ਰਦੂਸ਼ਣ ਹੀ ਹੈ ਨਾ ਇੱਕ ਤਰੀਕੇ ਦਾ। ਜੇ ਨੋਇਸ ਪੋਲਿਊਸ਼ਨ ਹੀ ਹੈ, ਉਹਦੇ ਨਾਲ ਵੀ ਕੰਨਾਂ ਤੋਂ ਕਿੰਨਾ ਅਸਰ ਜਾਂਦਾ
ਸਹੀ ਗੱਲ ਹੈ। ਸਹੀ ਗੱਲ ਹੈ।
ਇੰਨਾ ਲਾਊਡ ਮਿਊਜਿਕ ਲਗਾਣਾ ਕਰਨਾ ਸਾਰਾ, ਉਹਦਾ ਸਾਰਾ ਕੰਨਾਂ ਤੇ ਅਸਰ ਪੈਂਦਾ ਹੀ ਹੈ।
ਪੈਂਦਾ, ਪੈਂਦਾ ਬਿਲਕੁਲ ਕਿਉਂ ਨੀ ਪੈਂਦਾ ਹੋਰ। ਔਂਦੇ ਨਾਲ ਕਈ, ਕਈ ਲੋਕ ਹੁਣ ਦੇਖੋ ਈਅਰਫੋਨ ਲਗਾ ਕੇ ਫਿਰਦੇ ਰਹਿੰਦੇ ਹੈ। ਔਂਦੀ ਉਹ ਈਅਰਫੋਨ ਦੇ ਮਤਲਬ ਕੀਹਦੇ ਸਾਈਡ ਇਫੈਕਟ ਵੀ ਹੈ।
ਬਿਲਕੁਲ ਹੈ! ਬਿਲਕੁਲ ਹੈ! ਤੁਹਾਡਾ ਉਹ ਪ੍ਰੋਪਰ ਅ ਪ੍ਰੋਪਰ। ਪ੍ਰੋਪਰ ਏਅਰ ਕਰੋਸ ਨੀ ਹੁੰਦੀ, ਤੁਹਾਡਾ ਜ ਜਰਮਸ ਅੰਦਰ ਹੀ ਰਹਿ ਜਾਂਦੇ ਨੇ। ਤੇ ਉਹਦੇ ਨਾਲ ਤਾਂ ਬਿਮਾਰੀਆਂ ਹੁੰਦੀਆਂ ਹੀ ਨਾ।
ਸਹੀ ਗੱਲ ਹੈ! ਉਹੀ ਕਹਿੰਦੇ ਤਾਂਹੀ ਕਹਿੰਦੇ ਆਂ ਆਪਾਂ, ਕਿਸੇ। ਸਹੀ ਗੱਲ ਹੈ। ਕਿਉਂਕਿ ਅੱਜ ਤੁਹਾਨੂੰ ਅੱਜ- ਕੱਲ ਪਤਾ ਕਿੰਨੇ। ਕਿੰਨੇ ਤਰ੍ਹਾਂ ਦੀਆਂ ਫੈਕਟਰੀਆਂ। ਵਾਹਨ ਬਣ ਰਹੇ ਨੇ, ਕਿੰਨੇ ਤਰ੍ਹਾਂ ਦੀ ਫੈਕਟਰੀ। ਹੁਣ ਉਹਨਾਂ ਫੈਕਟਰੀਆਂ 'ਚ ਕਿੰਨਾ ਧੂੰਆ ਨਿਕਲਦਾ, ਕਿੰਨਾ ਧੂ ਧੂੰਆ ਨਿਕਲਦਾ। ਜੇੜਾ ਹਵਾ ਦੇ ਵਿੱਚ ਮਿਲ ਕੇ, ਪ੍ਰਦੂਸ਼ਿਤ ਕਰਦਾ।
ਧੂੰਆਂ ਤਾਂ ਦੀਦੀ ਜੋ ਨਿਕਲਦਾ ਹੈ, ਜੇੜਾ ਉਹਦੇ ਤੋ ਅ ਵੇਸਟ ਨਿਕਲਦੀ ਐ ਫੈਕਟਰੀਆਂ ਦੀ, ਉਹ ਸਾਰੀ ਪਾਣੀ ਵਿੱਚ, ਯਾ ਨਾਲੀਆਂ ਵਿੱ 'ਚ ਸੁੱਟਦੇਣ ਜੇੜਾ ਪਾਣੀ 'ਚ ਮਿਕਸ ਹੋ ਕੇ ਫੇਰ ਓ ਉਹੀ ਪਲਾਂਟਸ ਵਿੱਚ ਚਲਾ ਜਾਂਦ ਦੇ ਜ਼ਮੀਨ ਦੇ ਥਰੂ। ਤੇ ਓ ਇਕ ਤਾਂ ਹੁਣ ਸਬਜ਼ੀਆਂ-ਸੁਬਜ਼ੀਆਂ ਵੀ ਇੰਨੀਆਂ ਬੇਕਾਰ, ਮਤਲਬ ਖ਼ਰਾਬ ਈ ਆ ਰਹੀਆਂ ਨੇ। ਏਦੇ ਦੇ ਨਾਲ ਵੀ ਤਾਂ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਨੇ। ਕੈਂਸਰ ਹੀ ਫੈਲ ਰਿਹਾ ਇਹਦੇ ਨਾਲ ਇਨਾ।
ਬੌਤ ਬਿਮਾਰੀਆਂ ਬੌਤ ਜਾਦਾ, ਕਿ ਇਨਸਾਨ ਨਾ ਹੁਣ ਜੇੜਾ ਜੀਵਤ ਜੀਵਿਤ ਰੈ ਰਿਹਾ ਨਾ ਇਨਸਾਨ, ਉਹ ਕੈ ਰਿਹਾ ਕਿ ਬਿਮਾਰੀਆਂ ਨਾਲ ਭਰਪੂਰ ਹੈ। ਉਹਨਾਂ ਨੂੰ ਅਗਰ ਅੱਗੇ ਆਣ ਕੈੰਦਾ, ਆਪਣਾ ਆਪਣੇ ਤੇ ਬੀਤੇ ਐ, ਆਪਣੇ ਆਣ ਵਾਲੇ ਟਾਈਮ ਨੂੰ ਬਚਾ ਲਏ ਕੀਤਾ ਜਾਵੇ ਤੇ ਸਭ ਤੋਂ ਵਧੀਆ ਚੀਜ਼ ਐ। ਇਸੇ ਲਈ ਕੈੰਦੇ ਕਿ ਆਵਦੇ, ਆਵਦੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚੋਣਾ ਹੈ। ਆਓ ਮਿਲੀਏ
ਹੇਮੀ ਹੋਰ
ਜਾਨੇ ਰਲ ਕੇ ਸੀ ਨੂੰ ਬਚਾਨ ਦੀ ਕੋਸ਼ਿਸ਼ ਕਰੀਏ।
ਕੋਸ਼ਿਸ਼ ਕਰੀਏ, ਸਹੀ ਕਿਆ ਬਿਲਕੁਲ। ਏਹਦੇ ਵਾਸਤੇ ਆਪਣਾ ਅਪ ਆਪਣੇ ਤੋਂ ਈ ਕੋਸ਼ਿਸ਼ ਹੋਏਗੀ ਤਾਂ ਹੀ ਅੱਗੇ ਹੋਏਗਾ, ਨਹੀਂ ਤਾਂ ਅੱਗੇ ਆਣ ਵਾਲੀ ਪਨੀਰੀਆਂ ਤੇ ਬਹੁਤ ਹੀ ਗੰਦਾ ਅਸਰ ਹੋਏਗਾ।
ਸਹੀ ਗੱਲ ਹੈ, ਕਿਉਂਕਿ ਉਹਨਾਂ ਨੇ ਤਾਂ, ਉਹਨਾਂ ਨੇ ਤਾਂ ਬਿਲਕੁਲ ਧਿਆਨ ਨੀ ਦੇਣਾ। ਬਿਲਕੁਲ-ਬਿਲਕੁਲ, ਉਹਨਾਂ ਨੇ ਸਹੀ ਗੱਲ ਹੈ। ਪਰ ਉਹ ਅੰਦਰ ਰੈਅ ਨੀ ਸਕਦੇ, ਬਾਰ ਨਿਕਲਣਾ ਮੁਸ਼ਕਿਲ ਹੋ ਗਿਆ। ਚਲੋ ਹਾਂਜੀ, ਪਰ ਬੌਤ ਵਧੀਆ ਗੱਲ ਲੱਗੀ, ਤਾਡੇ ਨਾਲ ਗੱਲ ਕਰ ਕੇ ਬੌਤ ਵਧੀਆ, ਨਾਲੇ ਸਮਝ ਆਉਂਦੀ ਐ। ਚਲੋ, ਸ਼ਸ਼ੀ
ਨਾਲੇ ਹਾਂ, ਸਸ਼੍ਰੀ ਕਾਲ ਜੀ।
ਰੱਖ ਦੋ।